ਹੈਲੋ।
ਸਸ਼੍ਰੀ ਕਾਲ ਜੀ।
ਹਾਂਜੀ, ਸਸ੍ਰੀ ਅਕਾਲ ਜੀ, ਕੀ ਹਾਲ ਐ ਜੀ?
ਵਧੀਆ ਜੀ ਵਧੀਆ, ਤੁਸੀ ਦੱਸੋ? ਹਾਂਜੀ, ਹੋਰ ਕੀ ਹੋ ਰੇਯਾ ਸੀ ਜੀ?
ਬਸ ਬੈਠੇ ਸੀ, ਫੋਨ ਤੇ ਬੈਠੇ ਸੀ। ਹਾਂਜੀ-ਹਾਂਜੀ, ਬਹ ਫੋਨ ਚੈਕ ਕਰਦੇ ਪੇ ਸੀ। ਸੀਗੇ, ਸਕੀਮ ਚੱਲਦੀ ਪਈ ਐ ਓਥੇ ਓਨਲਾਈਨ ਸ਼ੋਪਿੰਗ ਦੀ, ਬਸ ਬੱਚੇ ਦੇਖਣ ਦੇ ਲੱਗੇ ਹੋਏ ਸੀ, ਮੈ ਕੇਯਾ ਚਲੋ ਦੇਖ ਲਈਏ।
ਤੁਸੀ ਵੀ ਕਰਦੇ ਓ ਓਨਲਾਈਨ ਸ਼ੋਪਿੰਗ, ਕੇ ਓਫਲਾਈਨ ਜਾਦਾ ਕਰਦੇ ਓ?
ਨਈਂ ਕਦੀ ਕਦਾਈਂ ਤਾਂ ਔਨਲਾਈਨ ਵੀ ਕਰ ਲਈ ਦੀ ਐ।
ਅੱਛਾ ਜੀ, ਅੱਛਾ ਜੀ।
ਹਾਂਜੀ। ਔਨਲਾਈਨ ਸ਼ੋਪਿੰਗ ਏਵੇ ਕੇ, ਥੋੜੇ ਡਿਜ਼ਾਇਨਿੰਗ ਅੱਛੇ ਓ ਮਿਲ ਜਾਂਦੇ ਆ ਜੋ ਡਿਜ਼ਾਇਨ-ਡਜੂਨ।
ਨਾਂ ਏ ਗੱਲ ਤਾ ਸਹੀ ਐ, ਜੋ ਦਕਾਨ ਜੋ ਔਨਲਾਈਨ ਡਿਜ਼ਾਇਨ ਐ ਨਾ ਓ ਮਤਲਬ ਦੁਕਾਨਾਂ ਤੇ ਨੀ ਮਿਲਦੇ। ਮੈਂ ਵੀ ਕਈ ਵਾਰ ਟਰਾਈ ਵੀ ਕੀਤਾ ਕੋਸ਼ਿਸ਼।
ਅੱਛਾ, ਜੇ ਔਨਾਂ ਨੂੰ ਫੋਟੋ ਦਿਖਾ ਦੋ, ਓ ਕੈਣਗੇ ਏ ਤੇ ਸਾਡੇ ਕੋਲੋਂ ਨੀ ਮਿਲਣਗੇ ਏ ਤੇ ਓਥੋਂ ਈ ਮਿਲਣਗੇ।
ਹਾਂਜੀ, ਆਹੀ ਚੀਜ਼ ਐ ਜੀ। ਓਨਲਾਈਨ ਸ਼ੋਪਿੰਗ ਦਾ ਰੇਗਾ ਬਟ, ਏ ਵੇ ਕਿ ਬੈਨੀ ਫਿਟ ਵੀ ਐ। ਬੈਨੀਫਿਟ ਤਾਂ ਹੈਗਾ, ਲੇਕਿਨ ਨੁਕਸਾਨ ਵੀ ਹੈਗੇ ਐ।
ਹਂ। ਏ ਤਾਂ ਤੁਹਾਡੇ ਨਾਲ ਐਗਰੀ ਆਂਮੈਂ ਇਸ ਗੱਲ ਤੇ। ਹਾਂ ਤੁਹਾਡੇ ਨਾਲ ਸੈਮਤ ਆਂ ਮੈਂ ਇਸ ਗੱਲ ਤੇ।
ਕਿਉਂਕਿ ਔਫਲਾਈਨ ਤਾਂ ਆਪਾਂ ਚੈਕ ਕਰ ਲਈਦੇ ਆ ਹਰੇਕ ਚੀਜ਼ ਹੈਨਾ।
ਜੀ ਹਾਂਜੀ ਹਾਂਜੀ। ਹੁੰ।
ਤੇ ਓਨਲਾਈਨ ਪਤਾ ਨੀ ਚੱਲਦਾ ਮਟੀਰੀਅਲ ਦਾ। ਕਿ ਕੀ ਮੇਰਾ ਸਮਾਨ ਨਿਕਲੇਗਾ? ਬਈ ਕੋਈ ਅੱਗੇ ਯੂਸ ਇਚ ਆਏਗਾ ਕਿ ਨਈ ਆਏਗਾ। ਯਾ ਕਿ
ਹਾਂਜੀ ਹਾਂਜੀ ਹਾਂਜੀ। ਹ
ਜੋ ਔਨਲਾਈਨ ਡਿਜ਼ਾਇਨ ਪਏ ਆ ਓਨਲਾਈਨ ਸਮਾਨ ਪਿਆ ਐ ਨਾ ਓ ਔਫਲਾਈਨ ਨੀ ਹੈਗ ਕਿਸੀ ਵੀ ਦੁਕਾਨਦਾਰ ਕੋਲ ਨੀ ਹੁੰਦਾ।
ਹੰ ਹਾਂਜੀ ਹਾਂਜੀ।
ਇੱਦਾਂ ਕੇ ਜਿਵੇਂ ਸਕੂਲ ਦੇ ਪ੍ਰੋਜੈਕਟ ਦਾ ਵੀ ਸਮਾਨ ਐ ਨਾ ਅੱਜ ਕੱਲ ਜੇੜਾ ਔ ਸਾਰਾ ਈ
ਹਾਂਜੀ ਹਾਂਜੀ ਹਾਂਜੀ ਹਾਂਜੀ। ਸਾਡੇ ਵੀ ਮੰਗਾ ਰੇ ਬੱਚੇ। ਓਨਲਾਈਨ ਮੰਗਾਇਆ ਬੱਚੇਆਂ ਨੇ ਜੋ ਚਾਈਦਾ ਸੀ ਸਮਾਨ। ਹਾਂਜੀ। ਸਾਡੇ ਵੀ ਬੱਚੇ ਮੰਗਾ ਰਹੇ ਆ। ਨਾਲੇ ਮਤਲਬ ਕਿ ਠੀਕ ਰੇਟ ਚ ਮਿਲ ਗਿਆ ਬਾਜ਼ਾਰ ਨਾਲੋਂ ਤਾਂ।
ਹਾਂਜੀ ਬਿਲਕੁਲ ਜੀ ਅੱਧੇ ਰੇਟ ਤੋਂ ਵੀ ਘੱਟ ਮਿਲ ਜਾਂਦਾ ਕਈ ਵਾਰ ਤਾਂ ਕੋਈ ਸਮਾਨ
ਪਿਛਲੇ ਸਾਲ ਤਾਂ ਪਾਗਲ ਹੋ ਗਏ ਸੀ ਮੈਂ ਸੀਟਾ ਦੇ ਬਾਜ਼ਾਰ ਮੇਰੇ ਚਾਰ ਚਾਰ ਗੇੜੇ ਇੱਕ ਦਿਨ ਦੇ ਐਨਾ ਕੰਮ ਜੂਨ ਦੀਆਂ ਛੁੱਟੀਆਂ ਚ ਮਿਲ ਗਿਆ ਮੇਰੇ ਚਾਰ ਚਾਰ ਗੇੜੇ ਚਾਟ ਕਦੀ ਕਿਹੜੀਆਂ ਸ਼ੀਟਾਂ ਇਹ ਸ਼ੀਟਾਂ ਉਹ ਸ਼ੀ ਟਾਂ ਏ ਫੋਰ ਏ ਵਨ ਛੋਟੀਆਂ ਸ਼ੀਟਾਂ ਵੱਡੀਆਂ ਸ਼ੀਟਾਂ ਰੰਗ ਬਿਰੰਗੇ ਚਾਰਟ ਮੈਂ ਕਹਿੰਨੀ ਆ ਪਤਾ ਨੀ ਫੇਰ ਕੀ ਕਰਨਾ ਹੁੰਦਾ ਚੈੱਕ ਕਰਕੇ ਪਾੜ ਦਿੰਦੇ ਆ
ਚੈੱਕ ਵੀ ਨੀ ਕਰਦੀਆਂ ਜੀ ਚੈੱਕ ਵੀ ਪ੍ਰੋਪਰ ਕਬਾੜ ਹੀ ਸਟਣਾ ਹੁੰਦਾ ਉਹਨਾਂ ਨੇ ਦੋ ਦਿਨਾਂ ਬਾਅਦ ਕਈ ਵਾਰ ਬੱਚਿਆਂ ਨੂੰ ਦੇ ਦਿੰਦੇ ਨੇ ਜੀ ਜਾਓ ਲੈ ਜਾਓ ਵਾਪਸ ਪਿਛਲੇ ਸਾਲ ਮੈਂ ਅੱਛਾ ਜੀ ਪਿਛਲੇ ਸਾਲ ਮੈਂ ਓਨਲਾਈਨ ਸਮਾਨ ਮੰਗਵਾਇਆ ਪ੍ਰੋਜੈਕਟ ਬਣਵਾਇਆ ਸਭ ਕੁਛ ਕੀਤਾ ਇੰਨਾ ਪੈਸਾ ਲੱਗਿਆ ਦਸ ਮਿੰਟ ਨੀ ਲੱਗੇ ਅਗਲਿਆਂ ਨੂੰ ਸੁੱਟਣ ਨੂੰ
ਹਾਂਜੀ ਹਾਂਜੀ ਇਹ ਤੇ ਗੱਲ ਸਹੀ ਹੈ ਹਰ ਸਾਲ ਹੁੰਦਾ ਹਮ
ਜੀ ਉਹੀ ਚੀਜ਼ ਅਸੀਂ ਦੁਕਾਨ ਤੇ ਲੈਣਗੇ ਉਹ ਬੋਤ ਮਹਿੰਗੀ ਪੈਂਦੀ ਪੀ ਸੀ ਜਾਂ ਪ੍ਰੋਜੈਕਟ ਬਣਵਾਣ ਵਾਸਤੇ ਅਸੀਂ ਕਿਸਨੂੰ ਕਿਆ
ਹਾਂਜੀ ਹਾਂਜੀ ਹੁਣ ਐਨਜੀ ਓਹੈ ਨਾ ਇੱਕ ਵਾਰੀ ਮਤਲਬ ਹਾਂਜੀ ਸਾਡੇ ਬੱਚਿਆਂ ਦਾ ਕੰਮ ਕੰਮ ਮਿਲਿਆ ਤੇ ਮੈਂ ਸਾਰਾ ਬਣਵਾਇਆ ਅੱਛਾ ਮੈਡਮ ਨੂੰ ਇੰਨਾ ਪਸੰਦ ਆਇਆ ਮੈਡਮ ਕਹਿੰਦੀ ਅਸੀਂ ਨਾ ਪ੍ਰਦਰਸ਼ਨੀ ਲਗਾਵਾਂਗੇ ਸਕੂਲ ਵਿੱਚ ਅਸੀਂ ਪ੍ਰਦਰਸ਼ਨੀ ਲਗਾਨੀ ਹੈ ਉੱਥੇ ਸਮਾਨ ਸਾਰਾ ਅਸੀਂ ਦਿਖਾਵਾਂਗੇ ਮਤਲਬ ਸਾਰਾ ਕੋਈ ਪ੍ਰਦਰਸ਼ਨੀ ਨੀ ਕੋਈ ਕੁਛ ਕੁਛ ਨਹੀਂ ਫੇਰ ਤੁਹਾਨੂੰ ਵਾਪਸ ਕਰ ਦਾਂਗੇ ਜੀ ਅੱਜ ਵਾਪਿਸ ਕਰ ਦੇ ਪਏ ਹੈ ਇਸ ਗੱਲ ਹਾਂ ਬੜਾ ਸੋਣਾ ਬੜਾ ਸੋਣਾ ਹਜੇ ਪੈਲੇ ਜਿਹੜੇ ਸਕੂਲ ਚ ਸੀ ਬੱਚੇ ਉਸ ਸਕੂਲ ਚ ਫੇਰ ਵਾਪਸ ਲੈ ਆਂਦੇ ਸੀ ਔਰ ਤਕਰੀਬ ਸਮਾਨ ਦਾ ਮੈਨੂੰ ਤਿਆਰ ਕਰਵਾਣਾ ਪੈਂਦਾ ਬੱਚਿਆਂ ਨਾਲ ਤੇ ਜੋ ਵੀ ਹੈ ਤੁਹਾਨੂੰ ਪਤਾ ਮਾਵਾਂ ਦੀ ਡਿਊਟੀ ਹੁੰਦੀ ਹੈ
ਬਿਲਕੁਲ ਜੀ ਬਿਲਕੁਲ ਔਨਲਾਈਨ ਹੁਣ ਦੇਖ ਦੇਖਿਆ ਜਾਵੇ ਨਾ ਕਾਫੀ ਕੁਛ ਹੈਗਾ ਬੋਤ ਕੁਛ ਸਮਾਨ ਦੇਖੋ ਆਪਾਂ ਸ਼ੋਪ ਪਿੰਗ ਵੀ ਕਾਰਦੇ ਆਂ। ਕੱਪੜਾ ਚਲੋ ਠੀਕ ਆ, ਕੱਪੜਾ ਦਾ ਚੈੱਕ ਨੀ ਹੁੰਦਾ, ਕੱਪੜਾ ਦਾ ਕੁਆਲਟੀ ਬਿਲ ਕੁਲ ਬੇਕਾਰ ਨਿਕਲ ਜਾਂਦੀ ਏ ਕਈ ਵਾਰ, ਆਪਾ ਸਾਈਜ਼ ਕੁਛ ਹੋਰ ਮੰਗਾਂਦੇ ਆ ਨਿ ਨਿਕਲਦਾ ਕੁਛ ਹੋਰ ਐ, ਡਿਜ਼ੈਈਨ ਵੀ ਫ਼ਰਕ ਬੈ ਜਾਂਦੈ, ਕਲਰਸ ਦਾ ਵੀ ਫ਼ਰਕ ਪੈ ਜਾਂਦਾ ਹੈਗਾ। ਹਨਾ, ਤੇ ਓਨਲਾਈਨ ਆਪਾ ਚੈੱਕ ਕਾਰ ਲੈਂਦੇ ਆ। ਹਾੱਥ ਲਾ ਕੇ ਦੇਖ ਲਈ ਦੈ ਆਪ ਪੱਕ ਕੈ ਕੇ ਵੀ ਆਂਦੇ ਆ ਦੁਕਾਨਦਾਰ ਨੂੰ ਕਿ ਜੇ ਖ਼ਰਾਬ ਨਿਕਲੇਆ ਗ ਜ ਫਟ ਗੇਆ ਯਾ ਖਰਾਬ ਹੋਯਾ ਆਪਾ ਤਾ ਵਾਪਸ ਕਾਰਦਾਂਗੇ ਤੋਆਨੂੰ ਵੀ ਜੇ ਕੁੱਛ ਹੈ, ਕੈ ਵੀ ਸਕਦੇ ਆਂ। ਔਨਲਾਈਨ ਓ ਵਾਪਸ ਕਰਨਾ ਔਖਾ ਹੋ ਜਾਂਦੈ, ਪੈਲਾਂ ਤਾਂ ਕੋਈ ਓ ਕਏਂਗੇ ਜੀ ਦੱਸੋ ਜੀ ਸਾਡ ਹੈ ਤਾਨੂੰ ਪੈਲੀ ਫੋਟੋਆਂ ਪਾਈਆਂ ਸੀ ਦੇਖ ਤੁਸੀ ਏ ਕੀਤਾ ਸੀ, ਓ ਕੀਤਾ ਸੀ ਫੇਰ ਬੰਦਾ ਕੈਂਦਾ ਕੀ ਹੁਨ ਥੋੜੇ ਜੇਆਂ ਪਿੱਛੇ ਬੈਸ ਕਰਨੀ ਏਨਾਂ ਨਾਲ
ਗਾੱਲ ਤਾਂ ਸਈ ਐ, ਹੁਨ ਕਿੰਨੇ ਦਿਨ ਹੋ ਵੇ ਮੈਂ ਇੱਕ ਸੂਟ ਔਡਰ ਕੀਤਾ ਪੇ ਕੀਤਾ ਪੇਐ ਮੰਗਵਾਯਾ ਪੇਐ, ਹਜੇ ਤੱਕ ਮੇਰਾ ਪੰਦਰਾਂ ਦਿਨ ਹੋਗੇ, ਸੂਟ ਨੀ ਆਯਾ। ਦੱਸੋ ਹੁਣ ਮੈਂ ਅ ਦੇ ਨਾਲੇ ਅੱਛਾ ਪੇਮੈਂਟ ਵੀ ਪੈਲੇ ਪਾਓ ਏਨਾਂ ਨੂੰ ਹੁਣ ਔਫਲੈਨ ਦੁਕਾਨ ਤੇ ਜਾਓ ਆਪ ਆਪਣਾ ਚਲੋ ਆਪਾ ਕਈ ਵਾਰ ਘਾੱਟ ਪੈਸੇ ਹੁੰਦੇ ਘਾੱਟ ਪੈਸੇਆਂ ਚ ਵੀ ਦੇ ਆਨੇ ਆਂ। ਚੱਲ ਕੋਈ ਨੀ ਬਾਦ ਚੋਂ ਦੇਦਾਂਗੇ, ਏ ਬੜਾ ਫ਼ਰਕ ਪੈ ਜਾਂਦੈ ਮਤਲਬ ਹੁਣ-ਹੁਣ ਏ ਹੁਣ ਮੈਨੂੰ ਏਈ ਟੈਨਸ਼ ਅ ਹੈਗੀ, ਅ ਵੀ ਪਤਾ ਨੀ ਸੂਟ ਆਏਗਾ ਵੀ ਨਈ ਚਿੰਤਾ ਲੱਗੀ ਵੀ ਐ ਵੀ ਚੱਲ ਪੈਸੇ ਤਾ ਕੋਈ ਜਾਦਾ ਵੀ ਮੈਂ ਇੰਨਾ ਮੈਂ ਓ ਮੈਂਗਾ ਵੀ ਨੀ ਮੰਗਵਾਯਾ ਪਰ ਹੁਨ ਏ ਐ ਨਾ ਵੀ ਆਏਗਾ ਕੇ ਨਈ ਆਏਗਾ ਇੱਕ ਗਏ ਤਾਂ ਹੈ ਨਾ ਭਾਵੇਂ ਹਜ਼ਾਰ ਯਈ ਯਾ ਹੋਵੇ ਜਾਂ ਜਿੰਨਾ ਵੀ ਗੇਆ ਹੋਵੇ, ਗੇਆ ਤਾ ਹੈ ਨਾ, ਅੱਛਾ ਇੱਕ ਮੰਗ ਗਾਓ ਇੱਕ ਏਨਾਂ ਨੂੰ ਓ ਨਾਲ ਓ ਦੇਓ ਜਿਸ ਸੂਟ ਮੰਗਾਨ ਦੇ ਪੈਸੇ ਵੀ ਦੇਓ ਅ, ਅੱਛਾ ਜੇ ਪਸਾੰਦ ਨੀ ਆਏਗਾ ਫੇਰ ਵਾਪਸ ਕਰਨੈ ਤਾਂ ਅਸੀਂ ਆਪਣੇ ਕੋਲੋਂ ਪੈਸੇ ਭਰੀਏ ਫੇਰ ਬੰਦਾ ਕੈਂਦੈ ਚੱਲ ਦੁਕਾਨ ਤੇ ਦ ਸੌ ਦੋ ਸੌ ਮੈਂਗਾ ਵੀ ਮਿਲ ਜਾਏ ਤੇ ਕੋਈ ਗਾੱਲ ਨੀ ਤਸੱਲੀ ਕਰ ਕੇ ਤਾ ਲੇਆ ਨਾ
ਕੇ ਵਾਰ ਨਈ ਪੋਵਾਂਦਾ ਜੀ ਪੂਰੇ ਟੈਮ ਤੇ ਅਸੀ ਕਿਸ਼ੇ ਗਿਫਟ ਕਰਨਾ ਸੀ ਬੱਚੇ ਅਸੇ ਤਾਂ ਮੇਰੇ ਫਰੈਂਡ ਸਰਕਲ ਸੀ ਕਾਫੀ ਐ ਕਲੋਜ਼ ਤੇ ਅਸੀ ਓਨਾਂ ਨੂੰ ਕੇਆ ਚਲੋ ਵੀ ਹੁਣ ਓ ਬੱਚੇਆ ਨੂੰ ਸਮਝ ਨੀ ਆ ਰਈ ਸੀ ਔਫਲਾਈਨ, ਮੰਮਾ ਬੋ ਚੱਕਰ ਮਾਰ ਲੈ ਹੁਨ ਛੱਡੋ ਪਰੇ ਆਪਾ ਕੀ ਕਰਨਾ, ਆਪਾ ਓਨਲਾਈਨ ਈ ਮੰਗਾ ਲੈਂਦੇ ਆਂ, ਫੇਰ ਓਨਲਾਈਨ ਚੈੱਕ ਕੀ ਕੀਤਾ ਸੀ ਔਡਰ ਕੀਤਾ ਵੀ ਚਲੋ ਆ ਜੇਗਾ, ਹਲੇ ਹਫ਼ਤਾ ਹੈਗਾ ਵਈ ਕੋਈ ਨਾ ਚਾਰ-ਪੰਜ ਦਿਨਾਂ ਚ ਆਜੂਗਾ ਉਸ ਤੋ ਵੀ ਪੰਦਰਾਂ ਦਿਨਾਂ ਬਾਦ ਆਯਾ, ਉਦਾ ਕੋਈ ਫੈਦਾ ਈ ਨੀ ਹੋਯਾ ਸਾਨੂੰ ਦੇਨ ਦਾ ਗਿਫ਼ਟ ਵਿਚਾਰੇ ਬੱਚੇ ਨੂੰ
ਦੁਵਾਰਾ ਖਰਚਾ ਪੈ ਗੇਆ ਮਤਲਬ
ਓ-ਓ ਪੈਲਾ ਸੀ ਫਿਰ ਓਨੂੰ ਬਰਡੇ ਤੇ ਜਾਨਾ ਸੀ, ਓਨਾਂ ਨੇ ਫੰਕਸ਼ਨ ਕੁਛਤਾ ਲੈ ਕੇ ਜਾਨਾ ਈ ਸੀ ਖਾਲੀ ਹਾੱਥ ਤਾ ਜਾ ਨੀ ਸਕਦੇ ਸੀ ਫੇਰ ਫੇਰ ਪੈਲਾ ਗਿਫਟ ਵੱਖਰਾ ਦਿੱਤਾ, ਫੇਰ ਹੁਨ ਅਸੀ ਮੰਗਾਯਾ ਓ ਸਾਡੇ ਕਾੰਮ ਦਾ ਤਾ ਹੈ ਈ ਨੀ ਸੀ, ਜੇੜਾ ਅਸੀ ਗਿਫਟ ਮ ਮੰਗਾਯਾ ਸੀ। ਸਾਨੂੰ ਓ ਵੀ ਦੇਣਾ ਪੇਆ ਉਲਟਾ ਓ ਫੇਰ ਅਸੀ ਓ ਮੰਗਾ ਹਾਂਨ ਹਾਂਜੀ, ਡਵਲ-ਡਵਲ ਖਰਚਾ ਦੋ-ਦੋ ਵਾਰੀ ਖਰਚ ਹੋ ਗੇਆ ਕਾੰਮ, ਪੈਸੇ ਵੀ ਖਰਚ ਹੋਏ। ਟਾਈਮ ਵੱਖਰਾ ਹੋ ਗਿਆ
ਹਮ-ਹ
ਤੇ ਫੇਰ ਮਟੀਰੀਅਲ ਦਾ ਸਮਝ ਨਾ ਆਵੇ ਪਤਾ ਨੀ ਬੱਚੇ ਨੂੰ ਪਸੰਦ ਆਂਦਾ ਕਿ ਨੀ ਆਂਦਾ। ਹਮ ਔ ਫੇਰ ਏ ਚ ਘਰੇ ਹੀ ਪੈਂਦਾ ਔਨਲਾਈਨ ਜੋ ਮਟੀਰੀਅਲ ਮਿਲਦਾ ਏ ਨਾ ਚਲੋ ਔ ਤਾਂ ਲੇਕਿਨ ਡਿਜਾਇਨ ਬੋਤ ਅ ਔ ਨਾ ਬੰਦਾ ਦੇਖ ਕੇ ਨਾ ਹਾਂਜੀ ਦੇਖ ਕੇ ਉਦੇ ਵੱਲ ਨਾ ਖਿੱਚ ਜਾਂਦਾ ਐ। ਕਿ ਹਾਂ ਬਈ ਏ ਚੀਜ਼ ਠੀਕ ਲੱਗ ਰੀ ਐ ਸੋਣੀ ਲੱਗ ਰੀ ਐ ਉਸ ਕਰਕੇ ਅਸੀਂ ਲਾਲਚ 'ਚ ਆਂ ਜਾਂਦੇ ਆਂ।
ਹਾਂਜੀ ਏ ਵੀ ਗੱਲ ਸਈ ਐ ਹੁਨ ਕਈ ਵਾਰੀ ਨਾ ਇੱਥੇ ਜੋ ਔਨਲਾਈਨ ਦੇ ਡਿਜ਼ਾਇਨ ਹੁੰਦੇ ਏ ਕਈ ਵਾਰ ਆਪਣਾ ਨੂੰ ਹੁੰਦਾ ਪਸੰਦ ਆ ਜਾਂਦਾ।
ਤੇ ਔ ਮਤਲਬ ਔਫਲਾਈਨ ਲੈਨ ਜਾਓ ਨਾ ਦੁਕਾਨ ਤੇ ਮਿਲਦਾ ਈ ਨੀ। ਪਰ ਏ ਕਿ ਕਈ ਵਾਰ ਜੇ ਮਿਲਦਾ ਨਾ ਫੇਰ ਪਤਾ ਲੱਗ ਜਾਂਦਾ ਵੀ ਔ ਕੁਆਲਿਟੀ ਵੀ ਔ ਜਿੜੀ ਉਦੀਂ ਕਿਵੇਂ ਦੀ ਹੈਗੀ ਮੈਂ ਮਤਲਬ ਆਪਾਂ ਨੂੰ ਹੈਨਾ ਏ ਥੋੜ੍ਹਾ ਜਾ ਪਤਾ ਲੱਗ ਜਾਂਦਾ।
ਨੀ ਦੁਕਾਨਦਾਰ ਵੀ ਦੁਕਾਨਦਾਰ ਵੀ ਹੁਨ ਨਾ ਔਨਲਾਈਨ ਦੇਖ ਕੇ ਹੀ ਡਿਜ਼ਾਇਨ ਬਣਾਦੇ ਪਏ ਉਨਾ ਨੂੰ ਪਤਾ ਤਵੀ ਜਨਾਨੀਆਂ ਨੂੰ ਪਸੰਦ ਹੀ ਔਨਲਾਈਨ ਦੇ ਆਂਦੇ ਅਜ
ਹਾਂਜੀ-ਹਾਂਜੀ ਅੱਛਾ ਜੇ ਫੋਟੋ ਦਿਖਾਵਾ ਨਾ ਨਾ-ਨਾ ਏ ਚੀਜ਼ ਨੀ ਹੈਗੀ ਸਾਡੇ ਕੋਲ ਕੋਲ ਨੀ ਹੈਗੀ ਇਹ ਸਾਨੂੰ ਔਨਲਾਈਨ ਈ ਮਿਲੇ਼ਗੀ ਜੀ ਹਾਂਜੀ।
ਔਨਲਾ ਲਾਈਨ ਦਾ ਨਾ ਦੇਖੋ ਫੈਦਾ ਤਾਂ ਹੈ, ਨੁਕਸਾਨ ਤਾਂ ਹੈਗੇ ਈ ਹੈਗੇ ਫਾਇਦੇ ਵੀ ਬੋਤ ਹੈਗੇ ਏ ਹੁਨ ਤੁਸੀਂ ਹਾਂਜੀ ਨੁਕਸਾਨ ਤਾਂ ਹੈਗਾ ਸਾਈਜ਼ ਦ ਸਭ ਤੋਂ ਪੈਲੇ ਡਿਫ ਪੰਗਾ ਤੇ ਏ ਪੈਂਦਾ ਜੀ ਸਾਈਜ਼ ਕਲਰ ਬੜਾ ਵੱਖਰਾ ਦੇ ਦੇਂਦੇਂ ਐ। ਫੋਟੋ ਹੋਰ ਦਿਖਾਦੇਂ ਐ ਓ ਦਿਖਾਦੇਂ ਉਵੇ ਆਂਦਾ ਹੋਰ ਐ ਫੇਰ ਕਵਾਂਗੇ ਕਿੰਗ ਜੀ ਜੇ ਆਪਾਂ ਫੋਟੋ ਖਿੱਚਦੇ ਆ ਤੇ ਫੇਰ ਔ ਡਿਫਰੈਂਟ ਆਂਦਾ। ਰੰਗ ਅਲੱਗ-ਅਲੱਗ ਆਣੇ ਈ ਆਣੇ ਆ ਜੀ ਅੱਡ ਅੱਡ ਰੰਗ ਹੋਨਦੇ ਈ ਐ ਫੋਟੋ 'ਚ ਵੱਖਰਾ ਰੰਗ ਹੁੰਦਾ।
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਹਾਂਜੀ ਹਾਂ।
ਚ ਵੀ ਕੰਨਫਿਊਜ ਹੋ ਜਾਂਦਾ ਵੀ ਮੈਂ ਮੰਗਾਇਆ ਤਾ ਹੋਰ ਸੀਗਾ ਆ
ਹਾਂਜੀ-ਹਾਂਜੀ, ਹਾਂਜੀ ਏ ਤੇ ਗੱਲ ਸਈ ਐ। ਅੱਛਾ, ਆਪਾਂ ਲੋਗ ਤਾਂ ਫੇਰ ਥੋੜਾ ਜਿਆ ਕੰਮ ਕਰ ਲੈਂਨੇ ਆ ਵੀ ਚੱਲ ਕੋਈ ਗੱਲ ਨੀ ਹੁਨ ਜੋ ਆ ਗਿਆ ਰੱਖ ਲੈਨੇ ਆ।
ਹਾਂਜੀ।
ਤੇ ਬੱਚਿਆਂ ਕੈਨੇ ਨਈ ਜੀ ਜੇੜੀ ਚੀਜ਼ ਮੰਗਾਈ ਐ ਅੱਜ ਕੱਲ੍ਹ ਛੋਟੇ-ਛੋਟੇ ਬੱਚੇ ਔਨਲੈਨ ਆਦ ਓਡਰ ਪਾ ਦਿੰਦੇ ਐ ਅ
ਬੱਚੇ ਆਏ ਹੋਏ ਐ ਬ ਬੱਚੇ ਆਦੇ ਜਾਂਦੇ ਜੀ ਔਨਲਾਈਨ ਹਾਂਜੀ ਸਾਨੂੰ ਆ ਮੰਗਾਣਾ ਅਸੀਂ ਔਨਲਾਈਨ ਮੰਗਾ ਲੀਏ।
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਹਾਂਜੀ-ਹਾਂਜੀ।
ਖਾਣ-ਪੀਣ ਦਾ ਈ ਸਮਾਨ ਦੇਖ ਲਓ ਔਨਲੈਨ ਵਿ
ਹਾਂ ਆਂ ਹਾਂਜੀ ਸਈ ਗੱਲ ਐ ਆ ਸਬਜ਼ੀ ਨੀ ਖਾਣੀ ਜੀ। ਅਸੀਂ ਤਾ ਔਨਲਾਈਨ ਪੀਜ਼ਾ ਮੰਗਾ ਰੇ ਆ ਜੀ, ਅਸੀਂ ਤੇ ਏ ਮੰਗਾ ਰੇ ਆ ਜੀ।
ਚਲੋ ਕੱਪੜਾ ਤ ਵੱਖਰੀ ਗੱਲ ਐ ਹੋਰ ਚੀਜ਼ ਦੀ ਵੱਖ ਵੱਖਰੀ ਗੱਲ ਐ ਖਾਨਾ- ਪੀਨਾ ਨੀ ਐ ਜੀ ਚਲੋ ਜੀ ਫੋਨ ਕਰਨਾ ਜੀ ਹਾਂਜੀ।
ਮੇਰਾ ਤਾ ਬਨੇਆ
ਹਾਂ ਸਬਜ਼ੀ ਸਬਜ਼ੀਆਂ ਮੰਗਾ ਲਈਆਂ ਜੀ ਫੁਲਕੇ ਮੰਗਾਲੇ ਜੀ। ਅਸੀਂ ਆਹ ਹੋਟਲ ਤੇ ਚੋਪਿੰਗ ਕਰਨ ਜਾਨੀ ਐ ਤਾਂ ਪੈਲਾਂ ਬੁਕ ਕਿੱਥੇ ਜਾਨੈ ਤਾਂ ਤੁਸੀਂ
ਤੇ ਥੋੜ੍ਹਾ ਜਾ ਏ ਵੀ ਅੱਛਾ ਲੱਗਦਾ ਐ ਨਾ ਹੁਨ ਜਿਵੇਂ ਆਪਨੇ ਕੋਈ ਆਪਨੇ-ਆਪਨੇ ਕੋਈ ਰਿਸ਼ ਤੇਦਾਰ ਦੂਰ ਰੈਂਦੇ ਆ, ਆਪਨੇ ਜਿਵੇਂ ਆਪਨੇ ਮਾਂ-ਪਿਓ ਈ ਆਪਨੇ ਤੋਂ ਦੂਰ ਰੈਂਦੇ ਐ, ਹੁਨ ਕਈ ਲੋਕ ਇਕ ਹੁੰਦਾ ਵੀ ਚੱਲ ਓਥੋਂ ਔਡਰ ਪਾ ਕੇ ਓਨਾਂ ਦਾ ਕੋਈ ਮੇਨ ਓ ਕੇ ਓ ਹੈਗਾ ਤੋ ਆਜ ਕੋਈ ਐਨਵਰਸਰੀ ਐ ਕੋਈ ਬਰਡੇ ਐ ਭੇਜ ਦਿੰਦੇ ਐ। ਏ ਗੱਲ ਹੋ ਜਾਂਦੀ ਐ ਹਨਾ ਏ ਅੱਜ-ਕੱਲ ਮੈਂ ਦੇਖ, ਏ ਅੱਜ-ਕੱਲ੍ਹ ਬੜਾ ਪ੍ਰਚੱਲਨ ਹੋਇਆ ਪਿਆ ਵਾ, ਜਿਨੂੰ ਤਾਂ ਜਿਨੂੰ ਜਾਦਾ ਹਾਂ ਜਾ ਜਾਨਕਾਰੀ ਹੈਗੀ
ਹੂੰ, ਨਈ ਜੇੜੇ ਓ ਹੁਨ ਬੱਚੇ ਬਾਰ ਐ ਹੁਨ ਓ ਕੀ ਕਰਦੇ ਆ ਜੀ ਸਾਡੇ ਏਥੇ ਹੈਗੇ ਆ ਬਰਡੇ ਆ ਗੇਆ ਮੰਮੀ ਪਾਪਾ ਦਾ ਜਾਂ ਬ ਹੁਨਕੱਲ ਫਾਦਰ ਡੇ ਹੋ ਕੇ ਲੰਗੇਆ ਜਾਂ ਮਦਰ ਡੇ ਹੋ ਕੇ ਲੰਗ ਹੈਗਾ ਜਾਂ ਕੁੱਛ ਐ ਓ ਬੱਚੇ ਓਥੋਂ ਈ ਫੋਨ ਕਰ
ਹਾਂ ਗਿਫ ਹਾਂ ਨਾਲੇ ਗਿਫਟ ਭੇਜਦੇ ਨੇ ਤੇ ਤੋ ਤੋਫ਼ਾ ਭੇਜ ਦਿੰਦੇ ਆ ਆਪਨੇ ਮਾਂ-ਪਿਓ ਨੂੰ ਖੁਸ਼ ਹੋ ਜਾਂਦੇ ਐ ਨਾਲੇ ਜੇ ਰੋਟੀ ਪਾਨੀ ਭੇਜਨਾ ਰੋਟੀ ਪਾਨੀ ਭੇਜ ਦਿੰਦੇ ਐ।
ਬੁੱਕ ਈ ਕਰ ਦਿੰਦੇ ਜੀ ਹੋਟਲ ਰਿਜਰਵੀਨੇਸ਼ਨ ਈ ਕਰਕੇ ਰੱਖ ਦਿੰਦੇ ਆ ਵੀ ਇੱਥੇ ਜਾਓ ਖਾਏ ਆਓ।
ਹਾਂਜੀ-ਹਾਂਜੀ-ਹਾਂਜੀ, ਕਈ ਦੇਖੇਆ ਕਈ ਰਿਸ਼ਤੇਦਾਰੀ ਚ ਹੁੰਦੇ ਕਿਆ ਸਾਡੀ ਰਿਸ਼ਤੇਦਾਰੀ ਕਈ ਹੁਨ ਐਂਜ ਹੋ ਰੇਐ ਐਨਾ ਦੇ ਬੱਚੇ ਤਾਂ ਆਪ ਬਾਰ ਐ। ਮਾਂ-ਪਿਓ ਏਥੇ ਆਂ ਜਿਵੇਂ ਤੇ ਏਈ ਕੁਛ ਹੋ ਰਿਆ ਅੱਜ-ਕੱਲ ਚੱਲ ਮਾਂ-ਪਿਓ ਵੀ ਫੇਰ ਇਕੱਲਾਪਨ ਨੀ ਮਹਿਸੂਸ ਕਰਦੇ ਓ ਵੀ ਆਪਨਾ ਓ ਕਰ ਲੈਂਦੇ ਐ।
ਟਿਕਟਾਂ ਈ ਬੁੱਕ ਕਰਾ ਦਿੰਦੇ ਆ ਔਨਲਾਈਨ ਜਾਏਓ ਘੁੰਮੇ ਆਓ ਤੁਆਡੀ ਮੂਵੀ ਟਿਕ ਸ਼ੀਟਾ ਬੁੱਕਾਂ ਜੀ ਜਾਏ ਆਓ ਤਾਡੀ ਆ ਚੀਜ਼ ਦੀ ਬੁੱਕ ਐ ਜੀ ਜਾਏ ਆਓ, ਬੱਚੇ ਚਲੋ ਏ ਵੀ ਏਦਾ ਫੈਦਾ ਹੈਗਾ ਔਨਲਾਈਨ ਦਾ। ਸ਼ੋਪਿੰਗ ਸੂਪਿੰਗ ਦਾ ਓਦਾ ਆ ਚੀਜ਼ ਦਾ ਵਦੀਆ ਹੋ ਜਾਂਦਾ ਚੱਲ ਵੀ ਬੱਚਾ ਔਨਲਾਈਨ ਯੂਜ ਕਰਦਾ ਓਨਾਂ-ਓਨਾਂ ਨੂੰ ਨੌਲੇਜ ਹੈਗ ਗੀ ਆ, ਆਪਾਂ ਥੋੜੇ ਸੋਚ ਲੈਂਨੇ ਆ। ਹਾਂ ਤੇ ਛੱਡ ਪਰੇ ਕੀ ਐ ਪਤਾ ਨੀ ਕਿਵੇਂ ਦਾ ਹੋਨੈ ਕਿਵੇਂ ਦਾ ਨਈ ਹੋਨਾ।
ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਔਫਲਾਈਨ ਦਾ ਏ ਵੀ ਆਪਾਂ ਜਾਵਾਂਗੇ ਦੇਖਾਂਗੇ ਪੈਲਾਂ ਪਤਾ ਨੀ ਸੀਟ ਮਿਲਦੀ ਐ ਨਈਂ ਮਿਲਦੀ। ਟਿਕਟ ਬੁੱਕ ਹੁੰਦੀ ਐ ਨੀ ਹੁੰਦੀ ਓਨਲਾਈਨ ਫਟਾ-ਫਟਾ ਟਿਕਟਾਂ ਵੀ ਬੁੱਕ ਹੋ ਜਾਂਦੀਆਂ ਜਿਸ ਚੀਜ਼ ਦੀਆਂ ਕਰਾਨੀਐ।
ਹਾਂਜੀ-ਹਾਂਜੀ।
ਹਾਂਜੀ ਓਦੀ ਆ ਫ਼ਰਕ ਪੈ ਜਾਂਦਾ ਐ ਹੁਨ ਜਿਵੇਂ ਚਾਰ ਗੈਸਟ ਆਗੇ ਕੋਈ ਸਬ ਸਬਜ਼ੀ ਨੀ ਬਨੀ ਹੋਈ, ਹਾਫ
ਪਤਾ ਕੀ ਐ, ਹਰੇਕ ਸਿੱਕੇ ਦਾ ਦੋ ਪੈਲੂ ਐ ਇੱਕ ਸਿੱ ਸਿੱਕੇ ਦੇ ਦੋ ਪੈਲੂ ਜਿਵੇਂ ਕੈਂਦੇ ਆ ਨਾ ਓਈ ਐ ਹਰੇਕ ਚੀਜ਼ ਦੇ ਲਾਭ ਵੀ ਐ ਤੇ ਨੁਕਸਾਨ ਵੀ ਐ। ਕਈ ਜਗਾ ਤੇ ਕਿੰਨਾ ਕਈ ਪਾਸੇ ਆਪਾਂ ਓਸ ਔਨਲਾਈਨ ਸ਼ੋਪਿੰਗ ਜਾਂ ਕੋਈ ਵੀ ਚੀਜ਼ ਲੈ ਲੋ ਓਦੇ ਤੇ ਆਪਾਂ ਨੂੰ ਬੜਾ ਫੈਦਾ ਹੋ ਜਾਂਦੈ। ਕੋਈ ਹੁੰਦਾ ਕੇ ਆਪਾਂ ਨੂੰ ਬੜਾ ਓ ਹੋ ਜਾਂਦਾ, ਹੂੰ।
ਨੁਕਸਾਨ ਵੀ ਹੈਗੇ ਜੀ ਫੈਦੇ ਵੀ ਐ ਨੁਕਸਾਨ-ਨੁਕਸਾਨ ਦਾ ਤਾਂ ਕੱ ਕੱਪੜੇਆਂ ਦਾ ਜਾਦਾ ਨੁਕਸਾਨ ਹੁੰਦਾ ਜੇੜਾ ਮਟੀਰੀਅਲ ਪਤਾ ਨੀ ਚੱਲਦਾ ਆਪਾਂ ਨੂੰ।
ਹੁਣ ਜਿਵੇਂ ਮੈਨੂੰ ਮੈਂ ਹੀ ਆਪਣੀ ਗੱਲ ਹੀ ਕਰ ਰਹੀ ਹਾਂ ਤੁਹਾਨੂੰ ਦੱਸ ਰਹੀ ਸੀ ਵੀ ਮੈਂ ਸੂਟ ਔਡਰ ਕੀਤਾ ਹੁਣ। ਤੱਕ ਆਇਆ ਨੀ ਪੰਦਰਾਂ ਦਿਨ ਹੋ ਗਏ ਆ ਹੁਣ ਇਹ ਵੀ ਨੀ। ਸ਼ੋਰ ਹੈਗਾ ਵੀ ਆਏਗਾ ਵੀ ਕਿ ਨਹੀਂ ਹਜੇ ਕਿ ਮੇਰੇ ਪੈਸੇ ਵੀ ਐਡਵਾਂਸ ਨਹੀ ਹੈ। ਹੁਣ ਕਈ ਤਾਂ ਕਹਿ ਦਿੰਦੇ ਆ ਨਾ ਵੀ ਜਦੋਂ ਚੀਜ਼ ਲਓਗੇ ਨਾਲ ਦੀ ਨਾਲ ਪੈਸੇ ਦੇ ਦੇਣਾ। ਵੀ ਕੈਸ਼ ਡਿਲੀਵਰੀ ਕਰ ਦਿੰਦੇ, ਪਰ ਹੁਣ ਇੱਥੇ ਤੱਕ। ਪੈਸੇ ਵੀ ਇਹਨਾਂ ਨੇ ਐਡਵਾਂਸ ਚਲੇ, ਪਹਿਲਾਂ ਐਡਵਾਂਸ ਪੈਸੇ ਪਾਵਾਂਗੇ ਤਾਂ। ਹੁਣ ਪੰਦਰਾਂ ਦਿਨ ਹੋ ਗਏ ਪੈਸੇ ਪਾਇਆ ਨੂੰ ਇਹ ਥੋੜ੍ਹਾ ਜਿਹਾ ਫੇਰ ਡਾਊਟ ਤਾਂ ਹੈ ਨਾ ਜਿੰਨਾ ਚਿਰ ਉਹ ਆਏਗਾ ਚੀਜ਼।
ਬਿਲਕੁਲ ਜੀ ਬਿਲਕੁਲ ਇਹ ਤਾਂ ਹੁੰਦਾ ਹੀ ਹੈ ਜੀ।
ਨਹੀ ਹੋ ਜਾਂਦਾ ਨਾ ਫੇਰ।